ਸਤਿ ਸ਼੍ਰੀ ਅਕਾਲ ਜੀ।
ਹੋਰ ਜੀ ਠੀਕ ਓ।
ਹਾਂਜੀ ਹਾਂਜੀ ਹਾਂਜੀ ਵਧੀਆ ਜੀ ਬੜੇ ਤੁਸੀਂ ਸੁਣਾਓ।
ਬਸ ਮੈਂ ਕਿਹਾ ਚਾਲ ਪੁੱਛ ਲਈਏ।
ਹਾਂਜੀ ਹਾਂਜੀ ਹਾਂਜੀ ਵਧੀਆ ਵਧੀਆ।
ਹੋਰ ਕਿਸ ਤਰ੍ਹਾਂ ਚੱਲ ਰਿਹਾ।
ਹਾਂਜੀ ਬਸ ਏਦਾਂ ਹੀ ਤੁਹਾਨੂੰ ਪਤਾ ਹੀ ਆ ਬੜੀ ਮਹਿੰਗਾਈ ਹੋਈ ਪਈ ਆ। ਚੱਲਣਾ ਕਿਸ ਤਰ੍ਹਾਂ ਬੱਸ ਏਦਾਂ ਹੀ ਹਾਂ ਮਹਿੰਗਾਈ ਬਹੁਤ ਜ਼ਿਆਦਾ ਹੋਈ ਏ ਤੇ ਆ ਬੱਚਿਆਂ ਦੀ ਸਕੂਲ ਫੀਸ ਟਿਊਸ਼ਨ ਫੀਸ ਲਗਾ ਲੋ। ਘਰ ਦੇ ਖਰਚੇ ਲਗਾ ਲੋ ਕਾਫ਼ੀ ਲੱਗੇ ਤੇ ਰਹਿੰਦੇ ਆ ਪਰ ਫੇਰ ਵੀ ਮਹਿੰਗਾਈ ਤੇ। ਤੁਹਾਨੂੰ ਪਤਾ ਵੱਟ ਕੱਢੇ ਪਏ ਮਹਿੰਗਾਈ ਨੇ ਜੀ
ਮਹਿੰਗਾਈ ਨੇ ਤਾਂ ਕੱਢਿਆ ਜੀ ਵੱਟ ਬਾਕੀ ਸਕੂਲ ਦੇ ਖਿਲਾਫ਼ ਐਕਸ਼ਨ ਤੇ ਹੋਇਆ ਸੀ ਜੀ ਕਿਤਾਬਾਂ ਨੀ ਵੇਚਣੀਆ। ਕਿਉ ਫਿਰ ਵੀ ਸਰਕਾਰ ਹੁਣ ਪੈਸੇ ਖਾ ਲੈਂਦੀ ਹੈ ਸਕੂਲ ਵਾਲਿਆਂ ਕੋਲੋਂ ਹੀ।
ਹਾਂਜੀ-ਹਾਂਜੀ, ਬਹੁਤ ਹੋਇਆ ਪਿਆ! ਪ੍ਰਾਈਵੇਟ ਸਕੂਲ ਤੇ ਆਪਣੀ ਮਨ ਮੰਜੀ ਬੂਹ ਕਰਦੇ ਆ, ਹੁਣ ਕਹਿੰਦੇ ਤਾਂ ਹੈ, ਬੈਂਸ ਜੀ ਵੀ! ਪੰਜ ਪਰਸੈਂਟ ਫੀਸ ਵਧਾਓ, ਪਰ ਨਹੀਂ, ਮੇਰੇ ਬੇਟੇ ਦੀ ਪਛ ਪਿਛਲੇ ਸਾਲ, ਫੀਸ ਸੀਗੀ ਸਾਢੇ ਸੱਤ ਸੌ, ਤੇ ਹੁਣ ਉਹਦੀ ਫੀਸ ਇੱਕਦਮ, ਸਾਢੇ ਗਿਆਰਾਂ ਸੌ ਕਰ ਦਿੱਤੀ ਉਹਦੀ! ਅਸੀਂ, ਆਪ ਸ਼ੌਕਢ ਹੋ ਗਏ ਦੇਖ ਕੇ, ਇੰਨੀ ਫੀਸ ਇਕਦਮ ਨ ਬੜਾ ਮੁਸ਼ਕਿਲ ਚਲੋ ਹੈਂਡਲ ਕਰਨਾ, ਉਹ ਕੀ ਕਰੀਏ ਬੱਚੇ ਪੜ੍ਹਾਣੇ ਤੇ ਥੋੜ੍ਹਾ-ਬਹੁਤ ਕਰਨਾ ਪੈਣਾ, ਹੁਣ ਮਹਿੰਗਾਈ, ਕਰਕੇ ਬੱਚੇ ਕਰਕੇ, ਫਿਰ ਕੀ ਕਰਨਾ।
ਮੈਨੂੰ, ਸਰਕਾਰੀ ਸਕੂਲਾਂ ਤੇ ਦੇਖੋ ਜੀ? ਸਕੂਲ ਤੇ ਹੁਣ ਦਿੱਲੀ ਵਰਗੇ, ਜਿਹੜੇ ਹੋਰ ਸ਼ਹਿਰ ਹੈਗੇ ਨੇ, ਬੜੇ-ਬੜੇ ਸ਼ਹਿਰ ਹੈਗੇ ਨੇ ਉਹਨਾਂ ਅੱਗੇ ਸਰਕਾਰੀ ਸਕੂਲਾਂ ਚ ਥੋੜ੍ਹੀ ਸੁਵਿਧਾ ਤੇ ਕਰਤੀ ਏ, ਬਾਕੀ ਜਿਹੜੇ ਛੋਟੇ-ਮੋਟੇ ਸ਼ਹਿਰ ਹੈਗੇ ਨੇ, ਉਹਨਾਂ ਚ ਤਾਂ ਪੜ੍ਹਾਈ ਹੈ ਹੀ ਨੀ!
ਹਾਂਜੀ-ਹਾਂਜੀ, ਹੁਣ ਸਾਡੇ ਇੱਥੇ ਵਿਲੇਗਾ ਜ ਵਿਲੇਜਾਂ ਵਿੱਚ ਤੇ, ਸਕੂਲ ਵਿੱਚ ਸਰਕਾਰੀ ਸਕੂਲ ਤੇ ਠੀਕ ਨੇ, ਬਟ ਜਿਹੜੇ ਬੱਚੇ ਬੱਚੇ ਹੈ ਨਾ, ਬੱਚੇ ਬਹੁਤ ਸ਼ਰਾਰਤੀ ਹੋ ਗਏ ਆ, ਉੱਥੇ ਕੋਈ ਡਿਸਪਲਿਨ, ਵਗੈਰਾ ਨਾਮ ਦੀ ਚੀਜ਼ ਹੈਨੀ ਉੱਥੇ ਹੁਣ। ਸਰਕਾਰੀ ਸਕੂਲਾਂ ਵਿੱਚ ਨਾ, ਇਸ ਕਰਕੇ ਫ਼ਿਰ ਡਰ ਹੀ, ਲੱਗਦਾ ਉੱਥੇ ਪਾਉਣ ਲੱ ਫਿਰ ਨਾ, ਮਤਲਬ ਬੱਚੇ ਟੀਚਰ ਦੇ ਉ ਅਟੈਕ ਕਰ ਦਿੰਦੇ, ਕੋਈ ਕੁਛ ਕਰਦੇ, ਕੁਛ ਕਰਦੇ!
ਹਾਂਜੀ, ਹਾਂਜੀ
ਜ਼ਿਆਦਾ ਖਰਚਣੇ ਪੈਂਦੇ ਆ ਫਿਰ ਕੀ ਕਰੀਏ ਆਪਣਾ ਬੱਚਾ ਤਾ ਸੇਫ ਰੱਖਣਾ ਹੀ ਹੈ।
ਬਿਲਕੁਲ ਜੀ ਬਿਲਕੁਲ ਬੱਚਾ ਵੀ ਸੇਫ ਰੱਖਣਾ ਨਾਲੇ ਬੱਚੇ ਦੀ ਅੱਗੇ ਲਾਈਫ ਬਾਰੇ ਵੀ ਸੋਚਣਾ ਹੈ।
ਬਾਰੇ ਹਾਂਜੀ ਹਾਂਜੀ। ਬੱਚੇ ਦੀ ਜ਼ਿੰਦਗੀ ਬਾਰੇ ਸੋਚਣਾ ਅੱਗੇ।
ਹਾਂ ਜ਼ਿੰਦਗੀ ਬਿਲਕੁਲ, ਬਿਲਕੁਲ, ਬਿਲਕੁਲ! ਕਿਉਂਕਿ ਬੱਚੇ ਹਾਂ, ਅੱਗੇ ਤੁਹਾਨੂੰ ਪਤਾ ਹੈ ਅੱਗੇ-ਅੱਗੇ, ਜਿਸ ਤਰ੍ਹਾਂ ਹੁਣ ਨਵੀਂ ਪੀੜ੍ਹੀ, ਆ ਰਹੀ ਹੈ। ਨਵੀਂ ਪੀੜ੍ਹੀ ਚ, ਜੇ ਪੜ੍ਹਾਈ ਵਧੀਆ ਹੋਏਗੀ, ਤੇ ਨੌਕਰੀ ਵਧੀਆ ਹੋਏਗੀ।
ਹਾਂਜੀ-ਹਾਂਜੀ, ਸਾਰੇ ਸਿਸਟਮ ਤੇ ਔਨਲਾਈਨ ਆ! ਸਾਰੇ ਸਿਸਟਮ ਔਨਲਾਈਨ, ਕੰਮ ਕਾਰ ਇੰਨੇ ਠੱਪ ਹੋਏ ਪਏ ਆ। ਪਰ ਫੇਿਰ ਵੀ, ਕੁਛ ਨਾ ਕੁਛ ਬੱਚਿਆਂ ਵਾਸਤੇ, ਕਰਨਾ ਹੀ ਪੈਂਦਾ ਸਰਕਾਰ ਕੁਛ ਜਨਰਲ, ਵਾਲਿਆਂ ਦਾ ਕੁੱਛ ਹੈ ਹੀ ਨਹੀਂ। ਸਹੂਲਤਾਂ, ਹਾਂ ਚਲੋ ਦੂਸਰੀ ਕੈਟੇਗਰੀ ਨੂੰ ਫੇਰ ਵੀ ਹੈ, ਜਨਰਲ ਵਾਲੇ ਵਿਚਾਰੇ, ਵਿੱਚ ਫਸੇ ਫਿਰਦੇ ਅ ਇੰਨੀ ਮਹਿੰਗਾਈ ਦੀ ਮਾਤ, ਸਾਰਾ ਕੁਛ ਹੀ!
ਉਹ ਸਰਕਾਰ ਨੂੰ ਪਤਾ ਨਾ ਜਰਨਲ, ਜਰਨਲ ਵਾਲੇ ਵਿਚਾਰੇ ਚਾਹੇ, ਮੀਡੀਅਮ ਪਰਿਵਾਰ ਦੇ ਹੈਗੇ ਨੇ, ਉਹ ਬੜੇ ਅਮੀ
ਉਹ, ਅਮੀਰ ਲੋਕ ਹੈਗੇ ਨੇ, ਉਹਨਾਂ ਦੀ ਨਜ਼ਰ ਚ ਉਹਨਾਂ ਨੂੰ, ਇਹ ਨੀ ਪਰ, ਉਹ ਉਹਨਾਂ ਨੂੰ ਇਹ ਨਹੀਂਪਤਾ ਕਿ, ਥੱਲੇ ਜਾਈਏ ਤਾਂ ਮਰੀਏ ਉੱਤੇ ਜਾਈਏਏ, ਤਾ ਮਰਿਈਏ ਕਿਉਂਕਿ ਜੇ ਥੱਲੇ ਜਾਵਾਂਗੇ, ਤੇ ਰਿਸ਼ਤੇਦਾਰ ਕਹਿਣਗੇ ਬਿਲਕੁਲ, ਹੀ ਇਨੇ ਕੁਛ ਨੀ ਕੀਤਾ
ਹਾਂਜੀ, ਬਿਲਕੁਲ ਨੀ ਕੁੱਛ ਕੀਤਾ।
ਤੇ ਸ਼ੋਕ ਥੋੜਾ ਜਿਹਾ, ਤੇ ਆਪਣਾ ਬਜਟ ਹਿਲ ਜਾਏਗਾ!
ਆਪਣਾ, ਬਜਟ ਹਿਲ ਜਾਏਗਾ, ਉਹੀ ਤੇ ਮਹਿੰਗਾਈਏ ਤੇ, ਮੱਤ ਮਾਰੀ ਪਈ ਏ, ਕਰੋ ਬੰਦਾ ਕਰੇ ਤਾਂ ਵੀ ਫਸਦਾ, ਨਾ ਕਰੇ ਬੰਦਾ ਤਾਂ ਵੀ ਫਸਦਾ। ਹਾਂ, ਇੱਕ ਸਮਾਜ ਹੈ ਜਿਹੜਾ, ਜੀਅ ਨਹੀਂੀ ਦਿੰਦਾ! ਹਾਂ, ਉਹਨੇ ਕਹਿਣਾ, ਲੈ, ਹਾਂਜੀ!
ਥੱਲੇ ਵਾਲਾ, ਬੰਦਾ ਨੀ ਮਰਦਾ, ਮਰਦਾ ਵਿਚਕਾਰ ਵਾਲਾ
ਹਾਂਜੀ- ਹਾਂਜੀ ਇਹ ਤਾਂ ਹੈ ਹੀ ਆ, ਹਾਂ ਮਿਡਲ ਕਲਾਸ, ਉਹੀ ਮਿਡਲ ਕਲਾਸ ਲੋਕ ਅਸੀਂ। ਅਸੀਂ, ਫਸਦੇ ਜ਼ਿਆਦਾ ਅ, ਜਨਰਲ ਵਾਲੇ, ਹਾਂਜੀ ਜਨਰਲ ਕੈਟਾਗਰੀ ਦੇ। ਮੈਂ, ਸਾਰਾ ਸਿਸਟਮ ਹੀ ਹੋ ਜਾਣਾ ਚਾਹੀਦਾ, ਵੀ ਕਿਸੇ ਨੂੰ ਕਿਸੇ ਫਰਕ ਨਾ ਪਵੇ, ਜਿੱਦਾਂ ਨਾ ਇਦਾਂ ਦੀ ਕੋਈ ਗੌਰਮੈਂਟ ਆਵੇ, ਸਾਰਾ ਸਿਸਟਮ ਹੋ ਜਾਵੇ ਬੇਰੁਜ਼ਗਾਰੀ ਦਾ ਨਾਮ ਹੀ ਖਤਮ ਹੋ ਜਾਵੇ। ਹੂੰ, ਬੇਰੁਜ਼ਗਾਰੀ ਦਾ। ਹੂੰ ਤੇ ਇਹੀ ਚਾਹੁੰਦੇ ਹਾਂ, ਬੇਰੁਜ਼ਗਾਰੀ ਦਾ ਨਾਮੋ-ਨਿਸ਼ਾਨ ਖਤਮ ਹੋ ਜਾਵੇ।
ਬੱਚਿਆਂ ਦੀ ਪੜ੍ਹਾਈ ਬੱਚੇ ਪੜ੍ਹ ਲਿਖ ਪੜ੍ਹ ਤੇ ਗਏ ਨੇ ਬੱਚੇ। ਬੱਚਾ ਹੁ ਪੜ੍ਹ ਗਿਆ ਅੱਗੇ ਨੌਕਰੀ ਅਪਲਾਈ। ਕੀ ਕਹ ਰਹੇ ਨੇ ਉਹ ਸਰਕਾਰ ਤੇ ਕੱਢ ਰਹੀ ਹੈ ਬਈ ਇੰਨੀਆਂ ਨੌਕਰੀਆਂ ਪਈਆਂ ਨੇ ਇੰਨੀਆਂ। ਮੈ ਕਿਹਾ ਦੋ ਸੌ ਚਾਲੀ ਸਥਾਨ ਰਿਕਤ ਪੜ੍ਹੇ ਹੈ ਯੇ ਹੈ ਉਹ ਸਾਰੀਆਂ ਗੱਲਾਂ। ਕਰਦੇ ਨੇ ਹਾਂ ਤੇ ਫੇਿਰ ਹੁਣ। ਉਹ ਹੁਣ ਨੌਕਰੀਆਂ ਹੈ ਨੀ ਬੱਚੇ ਵਿਹਲੇ ਨੇ ਘਰ। ਆਪਣਾ ਪ੍ਰਾਈਵੇਟ ਜੋਬ ਕਰ ਰਹੇ ਨੇ।
ਹਾਂਜੀ ਪ੍ਰਾਈਵੇਟ ਜੋਬ ਕਰਦੇ ਪ੍ਰਾਈਵੇਟ ਜੋਬ ਚ ਵੀ ਸੈਲਰੀਆਂ ਹੈਨੀ ਇਸੇ ਕਰਕੇ ਬੱਚੇ ਫੇਰ ਇੱਥੋਂ ਬਾਹਰ। ਦਾ ਰੁਝਾਨ ਹੋ ਗਿਆ ਬੱਚੇ ਬਾਹਰ ਜਾਈ ਜਾਂਦੇ, ਬਾਹਰ ਜਾਈ ਜਾਂਦੇ ਇੱਥੇ ਬੇਰੁਜ਼ਗਾਰੀ ਸੈਟ। ਹੋਵੇ ਬੱਚਿਆਂ ਨੂੰ ਇੱਥੇ ਓਪਰਚੁਨਿਟੀ ਹੋਵੇ ਤੇ ਬੱਚੇ ਜਾਨ ਹੀ ਨਾ ਬਾਹਰ ਇੱਥੇ ਵਧੀਆ ਕੰਮ ਹੋਵੇ ਹਾਂਜੀ।
ਹਾਂਜੀ ਉਹ ਬਾਹਰ ਜਾ ਕੇ ਜੀ ਆਪਣਾ ਦਿਲ ਧੜਕਦਾ ਰਹਿੰਦਾ
ਹਾਂਜੀ ਹਾਂ ਬਸ ਬਸ ਹਾਂ ਭੇਸ ਤਾਂ ਹਾਂਜੀ ਇਹ ਤਾਂ ਹੈ ਹੀ ਉਹੀ ਇੱਥੇ। ਸਿਸਟਮ ਸਹੀ ਹੋ ਜਾਵੇ ਬੇਰੋਜ਼ਗਾਰੀ ਸਾਰੀ ਖਤਮ ਹੋ ਜਾਵੇ ਤੇ ਬੱਚਾ ਚਲੋ ਆਪਣੇ ਅੱਖਾਂ ਮੁਹਰੇ ਰਹਵੇ ਇੱਥੇ ਸਾਰਾ ਕੁਝ ਠੀਕ ਹੋ ਜਾਵੇ ਹਨਾ।
ਤੇ ਬਾਹਰ ਜਾਣ ਦੀ ਕੀ ਲੋੜ ਹੈ ਫਿਰ, ਆਪਣੇ ਸ਼ਹਿਰ ਚ ਕੋਈ ਆਪਣੇ ਸ਼ਹਿਰ ਚ ਕੋਈ ਕੁੜੀ ਨਾ ਕੰਮ ਦੀ।
ਹਾਂਜੀ, ਹਾਂਜੀ ਕਮੀ ਤੇ ਨਈ ਹੈਗੀ ਬਟ ਨਾ ਬੱਚੇ ਆਪਨੇ ਸੀਟਾਂ ਮਿਲਦੀਆਂ, ਨਾ ਕੋਛ ਨਾ ਏਡੀ ਬਸ ਈ ਤਾਂ ਵੀ ਇਦਾਂ ਈ ਚਲੋ ਦੂਸਰੇ ਬੱਚਿਆਂ ਨੂੰ ਲਾ ਜ਼ਿਆਦੀਆਂ ਫੀਸਾਂ ਬਹੁਤ ਜ਼ਿਆਦੀਆਂ, ਫਿਰ ਸਾਡੇ ਆਪਲੇ ਬੱਚੇ ਦੀਆਂ ਜਿੱਦਾਂ ਜਨਰਲ ਕੈਟੇਗਰੀ ਦੀਆਂ, ਫੀਸਾਂ ਬਹੁਤ ਜ਼ਿਆਦੀਆਂ ਵਾ। ਹਾਂਜੀ, ਉਹਦੇ ਕਰਕੇ ਬੱਚੇ ਅਫੋਰਡ ਨਹੀਂ ਕਰ ਪਾਉਂਦੇ, ਫਿਰ ਬੱਚੇ ਸੋਚਦੇ ਆ, ਚਲੋ ਕੋਈ ਨਹੀਂ। ਬਾਹਰ ਦੇ ਰੁਝਾਨ ਜਿਆਦਾ ਕਰਨ ਲੱਗ ਪੈਂਦੇ ਹੈ ਹ ਬੇਰੋਜਗਾਰੀ ਕਰਕੇ ਭੱਜੇ ਫਿਰਦੇ ਆ।
ਜਰਨਲ ਵਾਲਿਆਂ ਨੂੰ ਤੇ ਉਹ ਕ ਪੁੱਛਣਗੇ ਨਾ ਬਈ ਕੀ ਹੈਗੇ ਤੁਸੀਂ ਜਰਨਲ ਹੈਗੇ ਹੋ। ਲੋ ਚੱਕ ਕੇ ਉਹ ਤੀਜੇ ਨੰਬਰ ਤੇ ਖੜੇ ਹੋਜਾਓ ਜਾ ਕੇ।
ਹਾਂਜੀ ਹਾਂਜੀ ਬਸ ਬਸ ਹਾਂ ਹਾਂ ਇਹ ਤਾਂ ਹੈ ਹੀ ਆ ਉਹੀ ਫੇਰ। ਬੱਚੇ ਵੀ ਖਿੱਜ ਜਾਂਦੇ ਆਪਣੇ ਆਪ ਨੂੰ ਵੀ ਗੁੱਸਾ ਚੜ੍ਹਦਾ ਕੀ ਇਕੋ ਸਿਸਟਮ ਹੋਣਾ ਚਾਹੀਦਾ ਸਾਰਿਆਂ ਵਾਸਤੇ। ਅਸੀਂ ਚਲੋ ਕਿਸੇ ਦੇ ਵਿਰੋਧ ਨਹੀਂ ਹੈਗੇ ਜਾਂ ਕਿੱਦਾਂ ਬਸ ਇਹ ਹੈ ਵੀ ਸਿਸਟਮ ਹੀ, ਕੋਲ ਹੋ ਜਾਵੇ ਸਾਰੇ ਮਤਲਬ ਸਾਰੇ ਖਾਣ ਰੋਟੀ ਜਿੱਦਾਂ। ਮਤਲਬ ਸਾਰੇ ਬੇਰੁਜ਼ਗਾਰੀ ਤੋਂ ਸਮੱਸਿਆ ਤੋਂ ਉੱਪਰ ਮਤਲਬ ਵੱਧੀਆ ਰਹਿਣ।
ਹਾਂ ਚਾਹੇ ਉਹ ਕੋਈ ਵੀ ਹੈਗਾ ਜੀ।
ਕਿਉਂਕਿ ਮਿਹਨਤ ਤਾਂ ਸਾਰੇ ਹੀ ਕਰਦੇ ਆ, ਹਾਂਜੀ ਹਾਂਜੀ ਮਿਹਨਤ ਤਾਂ ਸਾਰੇ ਹੀ ਕਰਦੇ ਆ।
ਚਾਹੇ ਉਹ ਬ ਬਾਲਮੀਕੀ ਸਮਾਜ ਹੈ ਚਾਹੇ ਕੋਈ ਸਮਾਜ ਉਹ ਉੱਤੇ ਹੈਗਾ। ਸਾਰੇ ਇਕੁਅਲ ਰਹਿਣ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਮਗਰ ਅੱਜ ਕੱਲ੍ਹ। ਹਾਂ ਹਾਂ ਅੱਜ ਕੱਲ੍ਹ ਉਹ ਸਾਡੇ ਤੋਂ ਵਾਈਫਾਈ ਹੈਗੇ ਨੇ।
ਹਾਂਜੀ ਹਾਂਜੀ।
ਕਿਉਂਕਿ ਥੱਲੇ ਆਲਾ ਬੰਦਾ ਨਾ ਓ ਸਾਡੇ ਵਰਗੇ ਬੰਦੇ ਜੇੜੇ ਮੀਡੀਅਮ ਕਲਾਸ ਦੇ ਨੇ, ਲੋਗ ਹੈਗੇ ਨੇ ਥੋੜਾ ਜਾ ਛੋਟਾ ਜੇਆ ਕੰਮ ਕਰਦੇ ਓ ਸੋਚਨਗੇ ਯਾਰ ਬੰਦਾ ਕਏਗਾ, ਰਿਸ਼ਤੇਦਾਰ ਕਏਗਾ ਕੀ ਕੰਮ ਕਰ ਰੇਐਂ, ਓ ਥੱਲੇ ਓਨੂੰ ਪਾਵੇਂ ਓਨੂੰ ਫਰਕ ਈ ਨੀ ਪੈਂਦਾ ਕੋਈ ਕੁਛ ਵੀ ਕੈਂਦਾ ਰਏ, ਓਦੇ ਆਸਤੇ ਕੋਈ ਮੈਂ
ਹਾਂਜੀ, ਓਨੂੰ ਫ਼ਰਕ ਈ ਨੀ ਪੈਂਦਾ, ਹੁਨ ਦੇਖ ਲੋ ਓ ਰੇੜੀ ਵੀ ਲਗਾ ਲੈਂਦੇ ਆ, ਫਰੂਟਸ ਦੀ ਲਗਾ ਲੀ ਜਾਂ ਕੁੱਛ ਲਗਾ ਲੇਆ, ਹੁਨ ਸਾਡੇ ਵਰਗੇ ਬੰਦੇ ਜੇੜੇ ਮਿਡਲ ਕਲਾਸ ਆ, ਓ ਥੋੜਾ ਸੋਚਦੇ ਹਾਏ ਰਿਸ਼ਤੇਦਾਰ ਕੀ ਕੈਣਗੇ ਓਨੇ ਕੈਣਾ ਓ ਤੇਰੇ ਪਾਪਾ ਰੇੜੀ ਲਾ ਕੇ ਖੜੇ ਆ ਓ ਯਾ ਬਾੱਸ ਏਸੇ ਬੇਰੋਜ਼ਗਾਰੀ ਕਾਰਕੇ ਬੰਦਾ ਬੋ ਥੋੜਾ ਜੇਆ ਨਾ ਸ਼ਰਮਿੰਦਾ ਜੇਆ ਹੋ ਜਾਂਦਾ। ਇਸ ਡੱਲ ਪਿੱਛੇ, ਹੂੰ ਥੋੜਾ ਸ਼ਰਮਿੰਦਾ ਪੈਂਦਾ ਤਾਂ ਈ ਮੈਂ ਕੈਂਦੀ ਸਾਰੇ ਲੋਕੀ ਮਤਲਬ ਇਕੋ ਜੇ ਹੋ ਜਾਣ ਨਾ, ਸਾਰਾ ਸਿਸਟਮ ਇਕੋ ਜੇਆ ਹੋਵੇ। ਕੋਈ ਕਿਸੇ ਨੂੰ ਗਾੱਲ ਕਰਨ ਜੋਗਾ ਨੀ ਰੈਂਦਾ ਫੇਰ
ਹਾਂ, ਹੁਣ ਮੈਂ ਕਈ ਵਾਰੀ ਆਪਣੀ ਗੱਡੀ ਤੇ ਡਰਾਈਵਰ ਨੂੰ ਭੇਜ ਦਿੰਦਾ ਨਾ ਜੀ ਟੈਕਸੀ ਜੀਦਾ ਕੰਮ ਹੈਗੈ ਤੇ ਮੈਂ ਕਈ ਵਾਰੀ, ਕਈ ਵਾਰੀ ਪੇਜ਼ ਦੇਨਾ ਡਰਾਈਵਰ ਨੂੰ ਦਿਆੜੀ ਤੇ ਬੱਚੇ ਕਹ ਰੇ ਸੀ ਪਾਪਾ ਆਪ ਹੁਣ ਮੈਂ ਲੈਪਟਾਪ ਤੇ ਜੋ ਥੋੜਾ ਜਿਹਾ ਅਮ ਕਰਨਾ ਇਸ ਕਰਕੇ ਤੇ ਉਹ ਕਹਿ ਰਹੇ ਸੀ ਕਹਿ ਰਹੇ, ਬੱਚੇ ਕਹਿ ਰਹੇ ਕਹਿ ਰਹੇ ਪਾਪਾ ਭਈ ਯੇ ਇ ਰਿਕਸ਼ਾ ਡਾਲ ਦੋ ਸ਼ਾਮ ਕੋ ਘਰ ਮਤਲਬ ਮੈਂ ਕਹਿ ਰਿਹਾ ਸੀ ਉਹਨਾਂ ਨੂੰ ਤੇ ਉਹ ਨਿਕਲੇ ਈ ਰਿਕਸ਼ਾ। ਘਰ ਕੇ ਆਗੇ ਬੀ ਮੱਤ ਲੈ ਆਣਾ।
ਹਾਂ ਐਸੇ ਹੀ ਕਰਤੇ, ਹਾਂਜੀ ਇੱਦਾਂ ਹੀ ਕਰਦੇ ਸਾਰੇ, ਇੱਦਾਂ ਹੀ ਕਰਦੇ ਨੇ।
ਉਹ ਕਹਿੰਦੇ ਘਰ ਦੇ ਅੱਗੇ ਵੀ ਨਾ ਲੈ ਆਣਾ ਇਹਨੂੰ ਗਲ
ਹਾਂਜੀ-ਹਾਂਜੀ ਹਾਂ ਇਹ ਇੱਦਾਂ ਹੀ ਕਰਦੇ ਨੇ ਬੱਚੇ, ਕੋਈ ਵੀ ਸੋਚੋ ਨਾ ਚਲੋ ਅਸੀਂ ਆ ਕਰ ਲੈਂਦੇ ਇਹ ਚ ਜ਼ਿਆਦੀ ਕਮਾਈ ਆ। ਇੱਦਾਂ ਆ, ਓਦਾਂ ਬੱਚੇ ਪਹਿਲੇ ਹੀ ਟੋਕ ਦੇਣਗੇ ਨਹੀਂ-ਨਹੀਂ-ਨਹੀਂ ਆਹ ਨਹੀਂ ਕਰਨਾ। ਉਹ ਵੀ ਨਹੀਂ ਕਰਨਾ, ਉਹ ਵੀ ਨਹੀਂ ਕਰਨਾ। ਉਹੀ ਤੇ ਮੈਂ ਕਹਿਣ ਦਈ ਮਿਡਲ ਕਲਾਸ ਵਾਲੇ ਫਿਰ ਮੈਂ ਕਿਹਾ ਭੁੱਖੇ ਮਰਜੋ ਕੰਮ ਕੋਈ ਵੀ ਨਾ ਕਰੋ ਫਿਰ, ਇਹ ਬੜਾ ਰਹਿੰਦਾ ਵਾ ਬੜਾ
ਕਹਿੰਦੇ ਗੱਡੀ ਪਾਈ ਹੋਈ ਹੈ ਇਹਨੇ। ਗੱਡੀ ਠੀਕ ਹੈ ਭੇਜ ਰਹੇ ਹੋ। ਤੇ ਕੋਈ ਗੱਲ ਨੀ ਕੱਲ ਨੂੰ ਆਜੋ ਨਹਾ ਧੋ ਕੇ ਤੇ ਆਪੇ ਚਲੇ ਜਾਏ ਜੇ। ਤੇ ਮਗਰ ਈ ਰਿਕਸ਼ਾ ਨਹੀਂ ਪਾਉਣਾ।
ਹੂੰ ਹਾਂਜੀ ਇਹ ਤਾਂ ਹੈ ਹੀ ਹੈ। ਉਹੀ ਤਾਂ ਹੀ ਮੈਂ ਕਹਿੰਨੀ ਇਹ ਬੇਰੁਜ਼ਗਾਰੀ ਖ਼ਤਮ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਇਕੁਅਲ ਹੋਣਾ ਚਾਹੀਦਾ, ਹਾਂਜੀ।
ਤਾਵੀਂ ਹਜ਼ਾਰ ਰੁਪਿਆ ਦਿਹਾੜੀ ਬਣਾ ਕੇ ਲਿਆਂਦੇ ਨੇ।
ਹਾਂਜੀ-ਹਾਂਜੀ ਇਹੀ ਤੇ ਉਹ ਗੋਲ ਗੱਪੇ ਵਾਲਾ ਦੇਖ ਲਓ ਖੜਾ ਹੁੰਦਾ ਰੇਹੜੀ ਟੋਰ ਨਾਲ ਖੜਾ ਹੁੰਦਾ, ਜਾਂਦਾ ਵਾ ਬਾਰਾਂ-ਇੱਕ ਵਜੇ ਜਾਂਦਾ ਘਰੋਂ ਤੇ ਸ਼ਾਮੀ ਆਰਾਮ ਨਾਲ ਛੇ-ਸੱਤ ਵਜੇ ਤੱਕ ਚਾਰ-ਤਿੰਨ ਚਾਰ ਜ਼ਾਰ ਰੁਪੇਆ ਕਿਤੇ ਨੀ ਗੇਆ ਓਦਾ
ਬਿਲਕੁਲ-ਬਿਲਕੁਲ, ਬਿਲਕੁਲ ਐ ਜੇ ਛੋਟੇ ਕੰਮ ਚ ਜਿੰਨੀ ਇਨਕਮ ਹੈਗੀ, ਨਾ ਇਨਾਂ ਨੂੰ ਕੋਈ ਇਨਕਮ ਟੈਕਸ ਆਲਾ ਹੈਗਾ। ਨਾ ਨਾ ਨਾ ਇਹਨਾਂ ਨੂੰ ਕੋਈ ਰੇਡ ਪੈਣੀ ਹੈ, ਨਾ ਕੁਛ ਪੈਣਾ ਹੈ। ਨਾ ਇਹਨਾਂ ਦਾ ਕੋਈ ਪੁੱਛਿਆ ਜਾਣਾ ਕਿ ਤੁਹਾਡੀ ਕਮਾਈ ਕਿਧਰੋਂ ਆ ਰਹੀ ਕੋਈ
ਤੇ ਵੀ ਲਾਗਤ ਵੀ ਕੁੱਛ ਹੈਨੀ ਇਹਨਾਂ ਦੀ। ਜਿਹੜੇ ਰੈਸਟੋਰੈਂਟ ਖੋਲ ਕੇ ਬੈਠੇ ਆ ਉਹਨਾਂ ਨੂੰ ਹੈ ਜੇ ਇਹਨਾਂ ਦੀ ਤੇ ਲਾਗਤ ਵੀ ਕੁਛ ਵੀ ਹੈ ਨਹੀਂ। ਇਹਨਾਂ ਦੀ, ਹੂੰ ਹਾਂਜੀ, ਇਹਨਾਂ ਦੀ ਲਾਗਤ
ਚਲੋ ਕੋਈ ਉਹ ਕਹੇਗਾ ਉਹ ਯਾਰ ਉਹ ਤੇ ਛੋਟੀ ਜਿਹੀ ਰੇਹੜੀ ਲਾਉਂਦਾ ਉਹਦੇ ਕੋਲ ਕਿ
ਹਾਂ ਬਿਲਕੁਲ ਕਿੱਥੇ ਹੁੰਦੇ ਆ ਇਹ ਨਹੀਂ ਪਤਾ ਕਮਾਈ ਇਹੀ ਲੋਕ ਕਰਨ ਦਏ। ਨੂਡਲਸ ਵਾਲੇ ਲਗਾ ਲਉ ਜਿੱਦਾਂ ਜਿਹੜੇ ਰੇਹੜੀਆਂ ਲਾ ਕੇ ਖੜੇ ਆ। ਇਹੀ ਕੰਮ ਕੁਮ ਜਿਆਦਾ ਕਰਨ ਡਏ ਨੇ।
ਹਾਂਜੀ, ਹਾਂਜੀ-ਹਾਂਜੀ।
ਹਾਂਜੀ।
ਹਾਂ ਹੁਣ ਇਹ ਨਹੀਂ ਪਤਾ ਕਿ ਕਮਾਈ ਇਹਦੇ ਚ ਹੀ ਹੈਗੀ ਹੈ ਸਾਰੀ ਜੀ।
ਕਮਾਈ ਇਹਦੇ ਵਿੱਚ ਹੈਗੀ ਆ ਜੀ ਉਹ ਕਹਿੰਦੇ ਨਾ ਹੁਣ ਛੋਟ ਇਹ ਕੰਮ ਚ ਜਿਆਦਾ ਕਮਾਈ ਆ ਹੁਣ। ਉਹ ਸਿਸਟਮ ਹੋ ਗਿਆ ਹੁਣ ਕੱਪੜੇ ਦੇ ਲਉ। ਹੂੰ ਹੂੰ।
ਕੀ ਬੱਚਿਆਂ ਦਾ ਕੀ ਖਾਣ-ਪੀਣ ਨਾਲ ਰੁਝਾਨ ਜ਼ਿਆਦਾ ਹੈਗਾ ਐ। ਇਹ ਜਿੰਨੀ ਬੱਚੇ ਨਾ ਫਾਸਟ ਫੂਡ ਵਗੈਰਾ ਇਹਨਾਂ ਚ, ਹਾਂ ਹੋਰ ਕਮਾਈ ਕਿਸੇ ਚ ਹੈ ਈ ਨਹੀਂ।
ਹਾਂਜੀ ਬਸ ਬੱਚੇ ਖਾਣ-ਪੀਣ ਵੱਲ ਜ਼ਿਆਦਾ ਕਰੇਜ਼ ਹੋਇਆ ਪਿਆ ਬੱਚਿਆਂ ਦਾ, ਬੱਚੇ ਉੱਧਰ ਤੁਰੇ ਹੋਏ ਆ। ਅਗਲੇ ਦਿਹਾੜੀ ਪੈ ਜਾਂਦੀ ਆ ਤੇ ਇੱਧਰੋਂ ਭਾਵੇਂ ਕੁੰਡਾ ਹੁੰਦਾ ਹੈ ਜਾਏ ਪੈਸਿਆਂ ਦਾ। ਇਧਰੋਂ ਪੈਸਿਆਂ ਦਾ ਆ ਜਾਂਦਾ ਹਾਂ ਚਲੋ ਬੱਚੇ ਆਪ ਆਪੇ ਜਿੱਦਾਂ ਦੇ ਸਿਆਣੇ ਹੋਣ ਜਦੋਂ ਆਪਣਾ ਕੰਮ ਕਰਨਗੇ ਉਦੋਂ ਫਿਰ ਬੱਚਿਆਂ ਨੂੰ ਪੈਸੇ ਦੀ ਅਹਿਮੀਅਤ ਸਮਝ ਆਏਗੀ। ਕਿੱਦਾਂ ਪੈਸੇ ਖਰਚਣੇ ਆ। ਕੀ ਕਰਨਾ, ਕੀ ਨਹੀਂ ਕਰਨਾ। ਉਦੋਂ ਬੱਚੇ ਨੂੰ ਹੌਲੀ-ਹੌਲੀ ਸਮਝ ਲੱਗੇਗੀ।
ਭਾਵੇਂ ਤੁਸੀਂ ਜਿੰਨਾ ਠੀਕ ਐ ਜਦ ਤੱਕ ਬੱਚਾ ਆਪੇ ਨਹੀਂ ਕਮਾਉਂਦਾ ਨਾ ਜੀ ਉਹਨੂੰ ਪੈਸੇ ਦੀ ਕਦਰ ਨਹੀਂ ਆਉਂਦੀ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਆ। ਹਾਂ ਉਹ ਤਾਂ ਬੱਚੇ ਨੂੰ ਪਤਾ ਨਹੀਂ ਲੱਗਦਾ।
ਹਾਂ, ਹਾਂ, ਹਾਂ। ਹੋਰ ਸਭ ਠੀਕ ਠਾਕ ਜੀ ਘਰ ਪਰਿਵਾਰ
ਹਾਂਜੀ, ਹਾਂਜੀ ਸਭ ਵਧੀਆ ਠੀਕ-ਠਾਕ।
ਬਸ ਮਹਿੰਗਾਈ ਨੈ ਬੂਏ ਪਟ
ਬਹੁਤ ਹਾਂਜੀ, ਹਾਂਜੀ ਕੰਮ ਹੈ ਨੀ ਇੰਨਾ ਕੋਈ ਕੰਮ ਹੈ ਨੀ ਕੋਈ ਜੋਬਾਂ ਮਿਲਦੀਆਂ ਨੀ ਬੜਾ ਬੇਰੁਜ਼ਗਾਰੀਆਂ ਤਾਂ ਬਹੁਤ ਮਹਿੰਗਾਈ ਨੇ ਬੜਾ ਬੁਰਾ ਹਾਲ ਕੀਤਾ
ਬਿਲਕੁ ਉਹ ਸਾਡੇ ਪੜੋਸੀ ਹੈਗੇ ਨੇ ਉਹਨਾਂ ਦਾ ਕੁਝ ਭਠੀਆਂ ਦਾ ਕੰਮ ਏ ਰੰਗਾਈ ਰੰਗੂਈ ਦਾ ਉਹ ਅ ਅ ਸਿਲੰਡਰ ਉਹਨਾਂ ਦੇ ਲੱਗਦੇ ਨੇ ਇਸ ਕੰਮ ਚ ਭੱਠੀ ਨਾ ਗੜ-ਗੜ ਕਰਕੇ ਚੱਲਦੀਏ ਤੇ ਉਹ ਵੇਚਾਰੀ ਉਹ ਕੱਲ ਹੀ ਆ ਕੇ ਮੈਨੂੰ ਕਹਿ ਰਹੇ ਕਹਿ ਰਹੇ ਤਿੰਨ-ਤਿੰਨ ਹਜ਼ਾਰ ਰੁਪਏ ਦਾ ਸਿਲੰਡਰ ਲੈ ਰਿਹੇ
ਹਾਂਜੀ, ਹਾਂਜੀ ਹਾਂ ਬੜੇ ਮਹਿੰਗੇ-ਮਹਿੰਗੇ ਬਲੈਕ ਚ ਬੜੇ ਵਿਕਦੇ ਪਏ ਆ
ਕਹਿੰਦੇ ਨ‌ ਦੋ ਸਿਲੰਡਰ ਦੇ ਕਾਪੀ ਤੇ ਆ ਜਾਂਦੇ ਨੇ ਬਾਕੀ ਹੋਰ ਭਠੀ ਆਸਤੇ ਤਾਂ ਸਿਲੰਡਰ ਚਾਹੀਦੇ ਨੇ ਚਾਰ ਪੰਜ ਸਿਲੰਡਰ ਮਹੀਨੇ ਦੇ ਲੱਗਦੇ ਨੇ ਉਹਨਾਂ ਦੇ
ਹਾਂਜੀ, ਹਾਂਜੀ ਅੱਛਾ ਜੀ
ਹਾਂ
ਹ ਉਹਨਾਂ ਦੇ ਕੰਮ ਆ ਉਹਨਾਂ ਦਾ ਫਿਰ ਨਾ ਕਰਨਗੇ ਤੇ ਘਾਟਾ ਪਏਗਾ ਫਿਰ ਤੁਹਾਨੂੰ ਪਤਾ ਫਿਰ ਇੱਕਦਮ ਕੰਮ ਡਾਊਨ ਹੋ ਜਾਵੇ ਜੇ ਆਪਾਂ ਨਾ ਸਿਲੰਡਰ ਦਾ ਅਰੇਂਜਮੈਂਟ ਕਰਾਂਗੇ ਤੇ ਨਾ ਕੰਮ ਮ ਹੋਇਆ ਤੇ ਫਿਰ ਕੰਮ ਔਖਾ ਹੋ ਜਾਏਗਾ ਉਹਨਾ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਹੁੰਦਾ ਹਾਂਜੀ
ਬਟ ੳ,, ਉਹੀਓ ਕਹਿ ਰਹੇ ਸੀ ਕਹਰੇ ਕਹਿਹੇ ਹੁਣ ਜਿਹੜੇ ਮਹੀਨੇ ਦੇ ਕਿਹੜੇ ਦਸ ਬਾਰਾਂ ਹਜ਼ਾਰ ਰੁਪਇਆ ਬਚਦਾ ਸੀ ਉਹ ਹੁਣ ਕੋਈ ਤਿੰਨ-ਤਿੰਨ ਹਜ਼ਾਰ ਦਾ ਸਿਲੰਡਰ ਲੈ ਕੇ
ਤੁਹਾਨੂੰ ਦੱਸਿਆ ਮਾਤ ਬੜੀ ਮਾਰੀ ਹੋਈ ਹੈ ਮਹਿੰਗਾਈ ਨੇ। ਹਾ ਚਾਹ ਦਾ ਕੱਪ ਦੇਖਲੳ ਪਹਿਲੇ ਦੱਸ ਦੱਸ ਦਾ ਇ ਮਿਲਦਾ ਸੀ ਹੁਣ ਆਹ ਸਿਲੰਡਰ ਰੋਲਾ ਰਪਾ ਕਰਕੇ ਵੀਹ ਰੁਪਏ ਦਾ ਕਰਤਾ ਚਾਹ ਦਾ ਕੱਪ ਇੱਕ
ਵੀ ਦਾ ਉਹ ਵੀ ਬੰਦਾ ਕਈ ਵਾਰ ਘੁਟ ਮਾਰਦਾ ਤੇ ਕਹਿੰਦਾ ਛੱਡ ਹੀ ਆਉਦਾ ਕਹਿੰਦਾ
ਹਾਂ ਛੱਡ ਹੀ ਆਦਾ ਸਹੀ ਗੱਲ ਹੈ ਚਾਹ ਵੀ ਛੱਡ ਦਿੰਦੇ ਹਮ ਖਾਣਾ ਖੁਣਾ ਦੇਖ ਲਓ ਪੰਜਾਹ ਰੁਪਏ ਦੀ ਬੜੀ ਸੋਣੀ ਪਲੇਟ ਮਿਲ ਜਾਂਦੀ ਸੀ ਹੁਣ ਉਹੀ ਸੱਤਰ ਅੱਸੀ ਰੁਪਏ ਦੀ ਹੋਈ ਪਈ ਹੈ ਬਸ ਚਾਰ ਚਪਾਤੀਆਂ ਲਾ ਲੋ ਤੇ ਇੱਕ ਸਬਜ਼ੀ ਲਾਲੋ ਬਸ ਨਾਲ ਸੈਲਡ ਥੋੜਾ ਸਲਾਦ ਵਗੈਰਾ ਉਹੀ ਉਹੀ ਮਹਿੰਗਾਈ ਬਹੁਤ ਜ਼ਿਆਦਾ ਹੋਈ ਜਿਆਦੀ ਮਹਿੰਗਾਈ ਹੋਈ ਪਈ ਪੁੱਛੋ ਕੋਈ ਨਾ ਹਾਂ ਅੱਸੀ ਰੁਪਏ ਉਹਦੇ ਹੀ ਲੈ ਲੈਂਦੇ ਆਮ ਹੀ
ਸਰਕਾਰ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਆਪਣੇ ਵੱਡੇ-ਵੱਡੇ ਜਿਹੜੇ ਵਪਾਰੀ
ਹਾਂਜੀ
ਅੰਬਾਨੀ ਹੈਗੇ ਅਡਾਨੀ ਹੈਗੇ ਇਹ ਨਾਂਲ ਕੰਮ ਦੇਈ ਜਾ ਰਹੀ ਇਹਨਾਂ ਨੂੰ ਬਿਜਨਸ ਦੇਈ ਜਾ ਰਹੀ ਹੈ
ਉਹ ਰੋਜ ਉਹੀ ਹਾਂਜੀ ਗ਼ਰੀਬ ਆਦਮੀ ਮਰਦਾ ਪਿਆ ਹਾਂਜੀ ਹਮ ਜਿਹਨਾਂ ਕੋਲ ਪੈਸੇ ਹੈਗੇ ਜਿਨਾਂ ਕੋਲ ਹੈਗੇ ਆ ਉਹ ਹੋਰ ਅਮੀਰ ਹੋ ਜਾਂਦੇ ਜਿਹਨਾਂ ਕੋਲ ਨਹੀਂ ਹੈਗੇ ਉਹ ਵਿਚਾਰੇ ਹੋਰ ਡਾਊਨ ਹੋਈ ਜਾਂਦੇ ਬੇਰੋਜ਼ਗਾਰੀ ਕਰਕੇ ਹਮ ਕਈ ਫੈਮਲੀਆਂ ਵਿੱਚ ਹੁਣ ਇੰਨੇ ਚਾਰ-ਚਾਰ ਪੰਜ-ਪੰਜ ਬੇਟੇ ਆ ਤੇ ਕੰਮ ਇੱਕ ਕਰਦਾ ਪਿਆ ਹੁਣ ਕੰਮ ਹੁਣ ਜੋਬ ਚ ਇੱਕ ਦੀ ਵਧੀਆ ਹੈ ਤੇ ਹੁਣ ਉਹ ਅਗਲਾ ਵੀ ਕਹਿੰਦਾ ਮੈਂ ਵੀ ਕਿੰਨਾ ਕੁ ਬਰਡਨ ਉਠਾਵਾਂ ਤੁਹਾਡੇ ਸਾਰੇ ਦਾ ਖਰਚਾ ਮੈਂ ਕਿੱਦਾਂ ਚੱਕਾੰ ਇਨੀ ਮਹਿੰਗਾਈ ਏ ਫਿਰ ਹੋਰ ਹਰੇਕ ਚੀਜ਼ ਤਾਂ ਮਹਿੰਗੀ ਹੋਈ ਪਈ ਹੈ
ਬਿਲਕੁਲ ਜੀ ਬਿਲਕੁੱਲ ਬਿਲਕੁਲ
ਉਹਦੇ ਕਰਕੇ ਬੜਾ ਖੱਪ ਖਾਨਾ ਜਿਹਾ ਬਹੁਤ ਪਿਆ ਹੈ
ਹਾਂਜੀ-ਹਾਂਜੀ ਹਾਂ ਬਸ ਸਾਰਾ ਸਿਸਟਮ ਹੀ ਮਹਿੰਗਾ ਹੋਇਆ ਪਿਆ ਜੀ
ਹਾਂਜੀ-ਹਾਂਜੀ ਸਾਰਾ ਸਿਸਟਮ ਵੀ ਮਹਿੰਗਾ ਹੋਇਆ ਪਿਆ ਮਹਿੰਗਾਈ ਨੇ ਬੁਰਾ ਹਾਲ ਕੀਤਾ ਆ
ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ
ਓਕੇ ਜੀ ਓਕੇ ਸਤਿ ਸ੍ਰੀ ਅਕਾਲ